ਸਾਸ ਸ੍ਰੀ ਕਾਲ ਜੀ।
ਸਾਸ ਸ਼੍ਰੀ ਕਾਲ ਜੀ ਹੋਰ ਕੀ ਕਰਦੇ?
ਕੁਛ ਨੀ ਬਸ ਬੈਠੇ ਸੀ, ਤੁਸੀਂ ਦੱਸੋ ਕੀ ਕਰਦੇ?
ਬਸ ਮੈਂ ਓਹੀ ਸਭ ਬਾਸਤੇ ਨਿੰਬੂ ਪਾਨੀ ਬਣਾ ਰਹੀ ਸੀਗੀ।
ਅੱਛ, ਹਾਂ ਗਰਮੀ ਤੇ ਹੈਗੀ ਐ ਸਈ ਕੈਆ। ਨਾਲੇ ਇਸ ਮੌਸਮ ਚ ਨਿੰਬੂ ਪਾਨੀ ਜ਼ਰੂਰੀ ਐ।
ਹੋਰ ਜੀ ਓਵੇਂ ਤੇ ਕੋਈ ਜਾਦਾ ਪਾਨੀ ਪੀਂਦਾ ਨੀ ਆ ਤੇੇ ਐਂ ਈ ਕਰ-ਕਰ ਕੇ। ਕਦੇ ਕੁਛ, ਕੋਈ ਪਾਨੀ ਬਣਾ ਲੋ, ਕਦੇ ਕੋਈ ਪਾਨੀ ਬਣਾ ਲੋ।
ਹਾਂ ਏ ਤੇ ਹੈ।
ਹੂੰ ਨਿੰਬੂ ਪਾਨੀ ਬਣਾ ਲੋ, ਨਿੰਬੂ ਪਾਣੀ ਬਣਾ ਲੋ ਹਨਾ। ਹੋਰ ਵੀ ਰਾਤੀ ਜਿੱਦਾਂ ਦੁੱਧ ਸੋਡਾ ਬਣਾ ਲੈਨੀ ਆ।
ਅੱਛਾ।
ਹਾਂ ਮੈਂਗੋਸ ਆਏ ਹੋਏ ਜਿੱਦਾਂ ਹਨਾ ਮਿਲ ਮਿਲਕ ਸ਼ੇਕ ਬਣਾ ਲਿੱਤਾ, ਤੇ ਹਾਂ ਜਿੱਦਾਂ ਓ ਆਏ ਹੋਏ ਆ ਕੀ ਕੈਂਦੇ ਓਨੂੰ ਆਲੂ ਬੁਖਾਰਾ ਹੈਨਾ, ਓ ਓ ਦੋ-ਤਿੰਨ ਪਾਨੀ ਚ ਕਰਕੇ ਤੇ ਓਦਾ ਜੂਸ ਬਣਾ ਲੋੋ ਓਨੂੰ ਮਿਕਸੀ ਚ ਗ੍ਰਾਇੰਡ ਕਰਕੇ, ਪਾਨੀ ਚ ਉਬਾਲ ਲਿੱਤਾ ਠੀਕ ਆ ਆਲੂ ਬੁਖਾਰੇ ਨੂੰ, ਠੀਕ ਆ ਫੇਰ ਓ ਸੋਫਟ ਹੋ ਜਾਂਦਾ ਆਪਣਾ ਪਲਪ ਜੇਆ ਛੱਡ ਦਿੰਦਾ ਪਾਨੀ ਦੇ ਵਿੱਚ ਹਨਾ ਤੇ ਓਦੀ ਗੁਟਲੀ ਜੀ ਕੱਢ ਕੇ। ਤੇ ਫੇਰ ਓਨੂੰ ਮਿਕਸੀ ਚ ਗਰਾਇਡ ਕਰਕੇ ਤੇ ਓਚ ਥੋੜ੍ਹਾ ਹੋਰ ਪਾਨੀ ਪਾ ਕੇ ਕਿਉਂਕਿ ਓ ਬੋਤ ਜਾਦਾ ਖੱਟ ਚਿੱਟਾ ਹੁੰਦਾ ਵਾ ਓਚ ਪਾਣੀ ਪਾ ਕੇ ਹੋਰ ਸਾਰਾ ਓ ਪੂਰਾ ਰੈਡ ਕਲਰ ਦਾ ਈ ਹੋ ਜਾਂਦਾ ਹੈਗਾ ਵਾ।
ਅੱਛਾ।
ਤੇ ਫੇਰ ਓਚ ਨਮਕ, ਤੇ ਥੋੜ੍ਹਾ ਯਾ ਚੀਨੀ ਪਾ ਦੋ। ਕਿਉਂਕਿ ਬੋਤ ਜਾਦਾ ਖੱਟਾ ਹੁੰਦ, ਤੁਆਡੇ ਕੋਲ ਨਈ ਐਵੇਂ ਪੀ ਤਾਂ ਜਾਣਾ ਹੈਗਾ, ਥੋੜ੍ਹੀ ਜੀ ਚੀਨੀ ਥੋੜ੍ਹੀ ਜੀ ਇੱਕਦਮ, ਤੇ ਨਮਕ ਪਾ ਦੋ। ਕਾਲੀ ਮਿਰਚ ਪਾ ਦੋ ਬਸ, ਓਵੀ ਏਕ ਤਰਾਂ ਦੀ ਡਰੀ ਕੈ ਹੈਨਾ ਬੋਤ ਵਧੀਆ ਲੱਗਦੀ ਏ ਪੀਨ ਨੂੰ
ਕਰਾਂਗੇ ਟਰਾਏ ਫਿਰ ਆਪਾ।
ਹੋਰ ਕੀ, ਬਾਕੀ ਪਾਨੀ ਪੀਨਾ ਤਾਂ ਬੋਤ ਜ਼ਰੂਰੀ ਹੈਗਾ। ਤੁਸੀ ਨਾ ਬੋਤ ਜਾਦਾ, ਗਰਮੀ ਹੈਗੀ ਆ ਤੇ ਲੋਕੀ ਬੋਤ ਡਿੱਗ ਦੇ ਵੀ ਪੇ ਹੈਗੇ ਆ, ਨਾ ਪਾਣੀ ਪੀਨ ਕਰਕੇ ਕਿਉ ਕਿ ਉਨਾਂ ਚ ਪਾਨੀ ਦੀ ਕਮੀ ਹੋ ਰੀ ਐ, ਹਨਾ।
ਹਾਂ, ਅੱਜ ਕੱਲ੍ਹ ਨਾਲੇ ਮੌਸਮ ਏਦਾਂ ਦਾ ਐ, ਅ ਹਾਈਡਰੇਟ ਰੈਣਾ ਚਾਈਦਾ, ਡੀਹਾਈਡੇਟ ਬੰਦੇ ਨੂੰ ਹੋਣਾ ਈ ਨੀ ਚਾਈਦਾ।
ਹਾਂਜੀ- ਹਾਂਜੀ, ਓ ਫੇਰ ਨਾ ਪਾਣੀ ਜਦੋਂ ਘੱਟ ਜਾਂਦਾ ਫੇਰ ਬੋਤ ਔ ਔਖਾ ਹੋ ਜਾਂਦਾ ਹੈਗਾ ਵਾ, ਹਣਾ। ਕਿ ਡਾਕਟਰਾਂ ਦੇ ਚੱਕਰ ਜ਼ਰੂਰੀ ਕੱਟਨੇ ਹੈਗੇ ਹਣਾ। ਬੰਦਾ ਘਰ ਈ ਐਵੇਂ ਬਣਾ ਲਵੇ, ਪੀ ਲਵੇ ਐ ਈ ਕੁਛ ਕਰ ਲਵੇ। ਹੂੰ, ਜਲ ਜੀਰਾ ਬੰਦਾ ਬਨਾ ਲੈਂਦਾ, ਹਣਾ।
ਹਾਂ ਜਲਜ਼ੀਰਾ ਬਨਾ ਲਿਆ, ਨਿੰਬੂ ਪਾਣੀ ਬਨਾ ਲਿਆ, ਆਮ ਪੰਨਾ ਅੱਜ ਦਾ ਤੇ ਜੇ ਆਮ ਬਨਦੇ ਨਾ।
ਹਾਂ- ਹਾਂ, ਓ
ਆਮ ਪੰਨਾ ਮੈਂ ਟਰਾਏ ਕੀਤਾ ਸੀਗਾ ਓ ਬੋਤ ਸੁਆਦ ਬਨਿਆ ਸੀ ਏਕ ਵਾਰੀ ਤੇ।
ਹੂੰ, ਓ ਕੱਚੇ ਅੰਬ ਦਾ ਬਨਦਾ ਹੈਗਾ ਨਾ। ਹਾਂ ਅ ਪਰ ਦਿਨ ਸ ਸਾਨੂੰ ਨਾ ਪਾਨੀ ਬੋਤ ਜਾਦਾ, ਦੋ, ਤਿੰਨ ਲੀਟਰ ਪੀਨਾ ਚਾਈਦਾ ਰੋਜ਼ ਦਾ ਪਾਨੀ ਬਟ ਐਨਾਂ ਕੋਈ ਕੰਮ- ਕਾਰ, ਕੰਮ -ਕਾਜ ਦੇ ਵਿੱਚ-ਵਿੱਚ ਹੈਣਾ ਕਿਸੇ ਨੂੰ ਨਈ ਟਾਈਮ ਮਿਲ ਦਾ ਹੈਗਾ ਪਾਣੀ ਪੀਨ ਦਾ, ਜਿੱਦਾਂ ਹਣਾ ਓ ਹਾਂ, ਓ ਬਣਾ ਲਿੱਤਾ ਰੂਅਬਜ਼ਾ ਬਣਾ ਲਿੱਤਾ ਹੁਣ ਤਾਂ ਬਣਾ ਲੈਨੇ ਆ ਬਟ ਆਪਾਂ ਇੱਕ ਗਲਾਸ ਨੀ, ਅਗਲੇ ਨੂੰ ਹੋਰ ਜਾਦਾ ਪਾ ਦਿੰਦੇ ਕਿ ਚੱਲ ਵੀ ਐੇਸੇ ਬਆਨੇ ਪੀਏ ਤਾਂ ਸਈ ਕੋਈ, ਹਣਾ। ਹਾਂ, ਬਾਕੀ ਜੂਸ ਵਗੈਰਾ ਵੀ ਸਾਨੂੰ ਬੋਤ ਪੀਣੇ ਚਾਈਦੇ ਅੱਜ ਕੱਲ੍ਹ ਦੇ ਮੌਸਮ ਚ।
ਹਾਂਜੀ- ਹਾਂਜੀ। ਨਈ ਓਈ ਮੈਂ ਈ ਹੁਣ ਜਿ ਦਾਂ ਮੈਂ ਅਪਨਾ ਸੀਪਰ ਰੱਖਿਆ ਹੋਇਆ।
ਹਾਂਜੀ- ਹਾਂਜੀ ਓ ਵੀ ਵਧੀਆ ਹੈਗਾ ਕਿ ਤੁਆਨੂੰ ਪਤਾ ਵਾ ਕਿ ਕਿੰਨਾ ਪਾਨੀ ਪੀ ਲਿਆ ਤੁਸੀਂ।
ਹਾਂ-ਹਾਂ, ਨੀਟਾ ਦਾ ਅਪਨਾਂ ਸੀਪਰ ਰੱਖਿਆ ਹੋਇਆ ਮੈਂ, ਓ ਵੀ ਸੀਪਰ ਜਿੱਦਾਂ ਹੁਨ ਰੋਟੀ ਵਗੈਰਾ ਖਾ ਲੀ, ਓਈ ਮੈਂ ਫਰਿਜ਼ ਚ ਭਰ ਕੇ ਰੱਖ ਦੇਨਾ ਠੰਡਾ, ਓਈ ਪੀ ਲੈਣਾ। ਓ ਪਤਾ ਕੀ ਹੁੰਦਾ, ਜਦੋਂ ਪਿਆ ਹੋਵੇ ਨਾ ਪਾਣੀ ਸਾਮਣੇ ਫੇਰ ਹੋਰ ਪਿਆਸ ਲੱਗਣੀ ਸ਼ੁਰੂ ਹੋ ਜਾਂਦੀ ਐ ਫੇਰ ਮਨ ਕਰਦਾ ਪੀਨ ਨੂੰ, ਹਾਂ।
ਕੱਲ ਲਿੱਤਾ ਹੋਇਆ, ਵਾਟਰ ਬਨਾ ਦਿੱਤੇ ਹੋਏ ਐ ਡੀਹਾਈਡਰੇਟ ਜਿੰਨਾਂ ਨੂੰ ਹੋ ਜਾਂਦਾ ਵਾ, ਓ ਪਾਨੀ ਵਿੱਚ ਚ ਐ ਨਾ ਓ ਪੁਦੀਨਾ ਡਾਲ ਲੈਂਦੇ ਹੈਗੇ ਆ ਹੋਰ ਦੋ- ਤਿੰਨ ਫਰੂਟ ਯਾਂ ਵੈਜਿਸ ਡਾਲ ਕੇ ਤੇ ਓ ਪਾਨੀ ਨੂੰ ਸਟੋਰ ਕਰ ਦਿੰਦੇ ਹੈਗੇ ਫੇਰ ਉਸ ਤੋਂ ਬਾਅਦ ਅਗਲੇ ਦਿਨ ਪੀਂਦੇ ਹੈਗੇ ਆ ਓ ਵੀ ਵੱ ਵਧੀਆ ਹੁੰਦਾ ਵਾ, ਕਿ ਸਕਿਨ ਵਸ ਤੇ ਚੁਕੁੰਦਰ ਪਾਂਦੇ ਵਿੱਚ ਕਿ ਓਦਾ ਕਲਰ ਵੀ ਆ ਜਾਂਦਾ ਔਰ
ਸਈ ਕਿਆ ਕਈ ਜਿੱਦਾਂ ਚੀਆ ਸੀ ਸੀਡਸ ਹੁੰਦੇ ਨਾ, ਓ ਵੀ ਪਾਨੀ ਚ ਪਾ ਕੇ ਪੀਂਦੇ ਐ।
ਹਾਂਜੀ।
ਚੀਆ ਸੀਡਸ ਹੋ ਗਏ, ਤੇ ਪਾਨੀ ਹੋ ਗਿਆ।
ਹਾਂਜੀ।
ਏ ਵੀ ਨਾਲ ਗੂੰਦ ਕਤੀਰਾ ਪਾ ਲੋ ਜਿਵੇਂ ਹਨਾ।
ਹਾਂਜੀ- ਹਾਂਜੀ।
ਉਹ ਗੁੰਦ ਕਤੀਰਾ ਵੀ ਠੰਡਾ ਹੁੰਦਾ, ਉਹ ਵੀ ਪੀ ਲੈਣਾ ਚਾਹੀਦਾ।
ਹਾਂਜੀ-ਹਾਂਜੀ, ਬਾਕੀ ਚੀਆ ਸੀਡਸ ਤੇ ਬਹੁਤ ਚਲੇ ਹੋਏ ਆ, ਚੀਆ ਸੀਡਸ। ਬਹੁਤ ਚਲੇ ਹੋਏ, ਤੇ ਸਾਨੂੰ ਹਨਾ ਭਿੱਗੋਕੇ ਉਹ, ਹਰੀ ਇੱਕ ਚੀਜ਼'ਚ ਪਾ ਨਹੀਂ ਚਾਹੀਦੇ, ਐ ਤੇ ਪੀ ਲੈਣੇ ਚਾਹੀਦੇ ਹੈਗੇ ਆ।
ਸਹੀ ਕਿਹਾ, ਉਹ ਨਾਲੇ ਸਾਡੀ ਸਿਹਤ ਵਾਸਤੇ ਵਧੀਆ ਵੀ ਆ।
ਸਕਿਨ ਵੈਸੇ ਵੀ
ਸਹੀ ਕਿਆ ਸਕਿਨ ਵਾਸਤੇ ਵਧੀਆ, ਓਦਾਂ ਵੀ ਵਧੀਆ, ਹੁਣ ਆਪਾਂ ਵੀ ਲਿਆਕੇ ਰੱਖੇ ਹੋਏ ਆ। ਪਾਣੀ'ਚ ਭਿਗੋਤਾ, ਪਾਣੀ ਜਿੱਦਾਂ ਅਸੀ ਪੀਨੇ ਆ ਉਹ'ਚ ਪਾਤੇ ਇੱਕ ਚਮਚ, ਓਈ ਨਾਲ ਪੀਲੇ।
ਆਕਰਖ ਹੋਰ ਤੁਹਾਨੂੰ ਕੌਣ-ਕੌਣ ਸੀ ਆਂਦੀ ਹੈਗੀ ਐਂਵੇ?
ਅਹ, ਡਰਿੰਕ ਮੈਚ ਦਾ ਇੱਕ ਟਰੈਂਡੀ ਚੱਲੀ ਨਹੀਂ ਸੀ। ਅ, ਸਾਰੇ ਫਰੂਟਸ ਵਗੈਰਾ ਉਹ'ਚ ਪਾਕੇ ਚੀਆ ਸੀਡਸ ਪਾਕੇ ਹਨਾ, ਉਹ ਇੱਕ ਚੱਲੀ ਸੀਗੀ। ਉਹ ਵੀ ਮੈਂ ਇੱਕ ਵਾਰੀ ਟਰਾਈ ਕੀਤੀ ਸੀ, ਬਟ ਉਹਦਾ ਮੈਨੂੰ ਟੇਸਟ ਨਹੀਂ ਆਇਆ, ਫਿਰ ਮੈਂ ਦੂਜੀ ਵਾਰੀ ਟਰਾਈ ਨਹੀਂ ਕੀ ਦੀ, ਮੇਨ ਤਰਾ ਚੀਆ ਸੀਡਸ ਵਾਸਤੇ ਤੇ, ਅਸੀਂ ਪੀਂਦੇ ਰਹਿੰਦੇ ਹਾਂ। ਹੁਣ ਜਿੱਦਾਂ ਅਹ, ਅਸੀਂ ਰੂ-ਅਬਜ਼ਾ ਬਣਾਲਿਆ ਦੁੱਧ ਵਾਲਾ, ਹੈਨਾ ਉਹ'ਚ ਪਾਂ, ਪਾਲਿਆ ਉਹ'ਚ ਆਪਾਂ ਗੁੰਦਕਤੀਰਾ ਪਾਲਿਆ।
ਹਾਂਜੀ।
ਇਹ ਬਹੁਤ ਜ਼ਰੂਰੀ ਉਹ ਵੀ ਠੰਡਾ ਹੁੰਦਾ, ਉਹ ਪੀ ਲੈਣਾ ਚਾਹੀਦਾ।
ਮੈਂ ਤੇ ਆਪ ਪਾਨੀ, ਮੈਂ ਮਾੜਾ ਜਿਹਾ ਇੱਥੋਂ ਤੱਕ ਕਿਉਂ ਨ ਜਾਵਾਂ ਮਤਲਬ ਘਰ ਤੋਂ ਥੋੜ੍ਹਾ ਬਾਹਰ ਚੱਲ ਜਾਵਾਂ ਨਾ, ਮੈਂ ਪਾਣੀ ਦੀ ਬੋਟਲ ਜ਼ਰੂਰ ਨਾਲ ਈ ਰੱਖਦੀ ਹੈਗੀ ਆਂ। ਪਹਿਲੀ ਗੱਲ ਮੈਥੋਂ ਤੋਂ ਪੈਦਲ ਤਾਂ ਚਲਿਆ ਹੀ
ਸਹੀ, ਅੱਜ-ਕੱਲ ਦੀ ਬੋਤ, ਕਿੱਥੇ ਪੈਕੇ ਸੋਚ ਲੈਂਨੀ ਆ।
ਹਾਂ, ਬਟ ਪਹਿਲੇ ਤੇ ਲੋਕੀ ਬਹੁਤ ਪੈਦਲ ਚੱਲ ਲੈਂਦੇ ਹੁੰਦੇ ਸੀਗੇ ਹਨਾ, ਕਿ ਬਹੁਤ ਦੂਰ-ਦੂਰ ਤੱਕ ਚੱਲ ਜਾਂਦੇ ਸੀਗੇ, ਇੱਕ-ਦੂਸਰੇ ਦੇ ਘਰਾਂ ਤੇ ਹੁਣ ਤੇ ਘਰ ਵੀ ਇੱਕ-ਦੂਸਰੇ ਦੇ ਨੇੜੇ ਹੋਗੇ ਹੋਏ, ਪਹਿਲੇ ਬਹੁਤ ਜ਼ਿਆਦਾ ਦੂਰ-ਦੂਰ ਹੁੰਦੇ ਸੀ, ਲੋਕੀ ਪੈਦਲ ਜਾਂ ਹੁੰਦੇ ਸੀਗੇ।
ਹਾ, ਪਤਾ ਏ ਕਿ ਉਸ ਦਿਨ ਕੀ ਹੁੰਦਾ ਸੀ, ਉਸ ਦਿਨ ਲੋਕਾਂ ਨੂੰ ਪ੍ਰੋਟੀਨ ਪੂਰਾ ਮਿਲਦਾ ਸੀ ਖਾਣਿਆਂ ਵਿੱਚ ਹੈਨਾ, ਬਟ ਹੁਣ ਨੀ ਏ ਇਹ ਚੀਜ਼ਾਂ, ਹੁਣ ਕੈ ਤਰ੍ਹਾਂ ਦੀ ਚੀਜ਼ਾਂ ਆ ਰਹੀ, ਦੁੱਧ ਵੀ ਪਾਣੀ ਵਾਲਾ ਆਂਦਾ ਪਿਆ।
ਉਹ ਤਾਂ ਹੈ, ਬਾਕੀ ਨਾ ਪਤਾ ਤਾਂ ਕੀ ਆ ਮਤਲਬ ਪਹਿਲੇ ਲੋਕਾਂ ਨੂੰ ਟੁੱਟਦੇ ਸੀਗੇ ਨਾ, ਪਾਣੀ ਦੀ ਵੀ ਨੀ ਲੋੜ ਪੈਂਦੀ ਸੀਗੀ ਕਿ ਕਿ ਬਹੁਤ ਜ਼ਿਆਦਾ ਖਾਂਦੇ ਸੀ, ਭਰਪੂਰ ਮਿੱਠਾ ਖਾਂਦੇ ਸੀ ਅੱਜ-ਕੱਲ ਕੋਈ ਕੁਛ ਨੀ, ਮਿੱਠਾ ਨਹੀ ਖਾਣਾ। ਨਮਕ ਲਾਈਟ ਕਰ ਦਿੱਤਾ ਵਾ, ਕਿ ਇੰਨੀਆਂ ਬਿਮਾਰੀਆਂ ਲੱਗ ਗਈਆਂ ਵਾ, ਪਰ ਬਿਮਾਰੀਆਂ ਦਾ ਕਾਰਨ ਐਹੀ ਹੈ ਕਿ ਅਸੀਂ ਪੈਦਲ ਨਹੀਂ ਚੱਲਦੇ, ਆਪਾ ਖਾਕੇ ਉੱਥੇ ਬਹਿ ਜਾਂਦੇ, ਉੱਥੇ ਸੋ ਜਾਂਦੇ ਹੈਗੇ ਹਨਾ, ਸਾਨੂੰ ਪੈਦਲ ਸੈਰ ਕਰਨੀ ਚਾਹੀਦੀ ਏ, ਅੱਜ-ਕੱਲ ਲੋਕੀ ਜਿੱਦਾਂ ਗਲੀਆਂ'ਚ ਸੈਰ ਵੀ ਨਹੀ ਕਰਦੇ, ਪਹਿਲਾਂ ਲੋਕੀ ਗਲੀਆਂ'ਚ ਸੈਰ ਕਰਦੇ ਹੁੰਦੇ ਸੀਗੇ, ਰ੍ਹੋਟੀ ਖਾਣ ਤੋਂ ਬਾਅਦ ਹਨਾ ਸਵੇਰੇ ਵੀ। ਕਰਦੇ ਹੁੰਦੇ ਸੀ, ਹੁਣ ਕੋਈ ਦਿਖਦਾ ਹੀ ਨਹੀ ਹੈਗਾ ਗਲੀਆਂ'ਚ ਸਭ ਆਪਣਾ ਰੋਟੀ ਖਾਣ ਤੋਂ ਬਾਅਦ ਫੋਨ ਦੇਖਦੇ ਆ, ਰੋਟੀ ਖਾਣ ਤੋਂ ਪਹਿਲੇ ਥੋੜ੍ਹਾ ਜਿਹਾ ਟੈਲੀਵਿਜ਼ਨ ਦੇਖ ਲਿੱਤਾ, ਉਸ ਤੋਂ ਬਾਅਦ ਜੀ ਸੋ ਗਏ, ਚਲੋ।
ਇਹ ਤੇ ਹੈ ਹੁਣ ਪਤਾ ਕੀ ਹੁੰਦਾ ਹੁਣ ਅਹ ਸਹੀ ਕਿਹਾ ਜਿੱਦਾਂ ਰੋਟੀ ਵਗੈਰਾ ਖਾਂਦੇ ਕਈ ਵਾਰੀ, ਹਾਂ ਓਦਾਂ ਆਪਣੇ ਵਾਲੇ ਵੀ ਹੋ ਗਏ ਰੋਟੀ ਰੋਟੀ ਖਾ ਕੇਛਾ ਉਪਰ ਛੱਤ ਤੇ ਕਿਤੇ ਚੱਲ ਜਾਓ ਉਦੋਂ ਮਾੜਾ ਘੁੰਮ ਲੋੋ ਹਨ ਨਾ ਸਵੇਰੇ ਉੱਠੋ ਉਦੋ ਮਾਰ ਘੁੰਮ ਲੋ।
ਹਾਂਜੀ, ਹਾਂਜੀ।
ਅੱਜ ਕੱਲ ਤੇ ਕੋਈ ਉਪਰਥੱਲੇ ਜਾ ਕੇ ਵਿ ਰਾਜੀ ਨਹੀ ਮਾੜਾ ਕੋਈ ਉੱਪਰ ਲੇ ਹੋ ਜਾਂਦੇ ਨਾਲੇ ਲੁੱ ਸਾਹ ਚੜ ਜਾਂਦਾ। ਲਤਾ ਪੀੜ ਹੋਣੀਆਂ ਸ਼ੁਰੂ ਹੋ ਜਾਂਦੀਆਂ।
ਹੋਰ ਕੀ ਹੋਰ ਕੀ ਹੱਡੀਆਂ ਤੇ ਪਤਾ ਨੀ ਕੀ ਹੋਣ ਲੱਗ ਜਾਂਦਾ ਹੈਗਾ ਵੇ। ਨਸ਼ਾਂ ਉੱਤੇ ਨਸ਼ਾ ਚੜਨ ਲੱਗ ਜਾਂਦੀਆਂ, ਉਹ ਵੀ ਪਾਣੀ ਕਰਕੇ ਹੀ ਹੁੰਦਾ ਵਾ ਕਿ ਅਸੀਂ ਪਾਣੀ ਨਹੀਂ ਪੀਂਦੇ ਹੈਗੇ, ਉਹ ਵੀ ਪਾਣੀ ਕਰਕੇ ਕੀ ਹੁੰਦਾ ਸਾਡੇ ਬੋਡੀ ਵਿੱਚ ਨਾ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੁੰਦੀ, ਤਾਂ ਹੀ ਐਵੇਂ ਹੁੰਦਾ ਹੈਗਾ ਵਾ। ਕਿ ਸਾਡਾ ਹੱਥ ਆ ਉੱਥੇ ਹੀ ਟਿੱਕਿਆ ਰਹਿ ਜਾਂਦਾ ਆ ਲਾਤ ਆ ਉਤੇ ਟਿੱਕੀ ਰਹਿ ਜਾਂਦੀ ਹੈਗੀ ਆ, ਜਾਂ ਜ਼ਿਆਦਾ ਸੋਣ ਲੱਗ ਜਾਂਦਾ ਪੈਰ ਜਾਂ ਹੱਥ ਹਨਾ, ਔਹ ਪਾਣੀ ਸਾਨੂੰ ਜ਼ਿਆਦਾ ਪੀਣਾ ਚਾਹੀਦਾ ਵਾ।
ਸਹੀ ਕਿਹਾ, ਤੇ ਮੇਰੀ ਆਪ ਰਾਤੀ ਪਤਾ ਨੀ ਕੀ ਹੋਇਆ ਇਹ ਮੇਰੀ ਇੱਕ ਬਾਂਹ ਪੂਰੀ ਬਹੁਤ ਦਰਦ ਕਰਦੀ ਪਈ ਇੱਕ ਹੀ, ਪੂਰੇ ਸਰੀਰ ਚ ਸਿਰਫ ਇੱਕ ਹੀ ਬਾਂਹ ਦਰਦ ਹੋਣੀ ਸ਼ੁਰੂ ਹੋ ਗਈ ਮੇਰੀ ਨੀਂਦ ਹੀ ਨਾ ਆਵੇ, ਨੀਂਦ ਹੀ ਨਾ ਆਵੇ।
ਬਾਕੀ ਹਾਂਜੀ, ਹਾਂਜੀ ਉਹ ਹੋ ਜਾਂਦਾ ਹੈਗਾ, ਬਾਕੀ ਕਿ ਸਾਨੂੰ ਸਵੇਰੇ ਉੱਠ ਕੇ ਵੀ ਪਾਣੀ ਪੀਣਾ ਬਹੁਤ ਜ਼ਿਆਦਾ ਸਾਡੇ ਸਿਹਤ ਲਈ ਵਧੀਆ ਹੁੰਦਾ ਵਾ, ਚਾਹੇ ਤੁਸੀਂ ਸ਼ਹਿਦ ਵਾਲਾ ਪੀਓ ਚਾਹੇ ਤੁਸੀਂ ਥੋੜ੍ਹੇ ਏ ਦੋ ਤਿੰਨ ਨਿੰਬੂ ਦੇ ਹਨਾ ਰਸ ਪਾ ਕੇ ਤੁਸੀਂ ਪੂਰੇ ਗਲਾਸ ਵਿੱਚ ਤੁਸੀਂ ਪੀਓ, ਵਧੀਆ ਹੁੰਦਾ ਵਾ ਹਾਂਜੀ।
ਹਮ, ਹਮ ਸਹੀ ਕਿਹਾ, ਸਹੀ ਕਿਹਾਂ ਹੈ ਨਾਲੇ ਪਾਣੀ ਪੀਣਾ ਰੰਗ ਵੀ ਸਾਫ਼ ਹੁੰਦਾ ਕਹਿੰਦੇ।
ਹਾਂਜੀ, ਹਾਂਜੀ
ਰੰਗ ਸਾਫ਼ ਹੁੰਦਾ, ਬਿਮਾਰੀਆਂ ਨਹੀਂ ਲੱਗਦੀਆਂ ਜਲਦੀ।
ਹਾਂਜੀ, ਜਿੱਦਾਂ ਨਾ ਮਤਲਬ ਕਿ ਪਾਣੀ ਸਾਨੂੰ ਪੀਣਾ ਚਾਹੀਦਾ ਦੋ ਤਿੰਨ ਲੀਟਰ ਪੀਣਾ ਚਾਹੀਦਾ। ਤੇ ਕਿ ਸਾਨੂੰ ਕੁਛ ਹੋਵੇ ਨਾ ਕੱਲ ਨੂੰ ਜੇ ਅਸੀਂ ਜੇ ਕਦੀ ਕਿਤੇ ਘੱਟ ਵੀ ਸਾਡਾ ਪਾਣੀ ਹੋ ਗਿਆ ਹਨਾ। ਜਦੋਂ ਅਸੀਂ ਘੱਟ ਪਾਣੀ ਪੀਤਾ, ਕਦੀ ਹੋ ਜਾਂਦਾ ਸੀ ਕਿਸੇ ਦੇ ਚਲੇ ਗਏ ਹਾ ਤੇ ਪਾਣੀ ਵਈ ਨਹੀਂ ਮਿਲਦਾ ਹਨਾ, ਕਈ ਵੇਲੇ ਐਵੇਂ ਹੋ ਜਾਂਦਾ ਵਾ। ਤੇ ਨਹੀਂ ਮਿਲਦਾ ਔ ਫੇਰ ਸਾਨੂੰ ਇਹਦਾਂ ਪੂ ਪੂਰਾ ਨੀ ਮਤਲਬ ਉਹ ਘੱਟ- ਘੱਟ ਨੀ ਲੱਗ ਹੈਗਾ, ਹੁਣ ਅਸੀਂ ਕਿੱਧਰ ਜਾਵਾਂਗੇ ਸਾਨੂੰ ਸਭ ਤੋਂ ਪਹਿਲਾ ਪਿਆਸ ਹੀ ਲੱਗੇ ਕਿਸੇ ਦੇ ਘਰ ਜਾਵਾਂਗੇ।
ਠੀਕ ਹੈ, ਹਾਂ
ਪਹਿਲਾ ਲੋਕਾਂ ਨੂੰ ਪਾਣੀ ਪੁੱਛ ਜਦੋਂ ਸੀ ਨਹੀਂ ਪਿਆਸ ਲੱਗਦੀ ਹੁੰਦੀ ਸੀਗੀ, ਹੁਣ ਲੋਕੀ ਅੱਗੇ ਓ ਮੰਗਦੇ ਆ ਪਾਣੀ ਸਾਨੂੰ ਪਾਣੀ ਪਿਲਾਓ।
ਹਾਂ ਸਹੀ ਗੱਲ ਏ। ਅੱਜ ਕੱਲ੍ਹ ਮੌਸਮ ਏਦਾ ਦਾ ਹੋਇਆ ਪਿਆ, ਕੁੱਝ ਗਰਮੀ ਹੋਈ ਪਈ ਨਾ।
ਬਹੁਤ- ਬਹੁਤ ਗਰਮੀ ਤੇ ਬਹੁਤ ਜ਼ਿਆਦਾ ਬਾਕੀ ਦੂਸਰਾ ਅਹ, ਮਤਲਬ ਜਿਹਦੇ ਘਰ ਚੱਲ ਜਾਓ ਉਹਦੇ ਘਰ ਏ ਸੀ ਲੱਗਾ ਵਾ ਹਨਾ। ਤੇ ਔਹ ਗਰਮ ਸਿਰਦਰਦ ਵੀ ਹੋ ਜਾਂਦਾ ਵਾ, ਕਿੱਦਾਂ ਲੋਕੀ ਮਤਲਬ ਗਰਮੀ ਚ ਸਿੱਧੇ ਹੀ ਠੰਡ ਵਾਲੇ ਉਹ ਚ੍ਹ ਚੱਲ ਜਾਂਦੇ ਹੈਗੇ ਆ ਟੈਂਪਰੇਚਰ ਚ੍ਹ ਜੋ ਕਿ ਐਵੇਂ ਨਹੀਂ ਜਾਣਾ ਚਾਹੀਦਾ, ਥੋੜੀ ਦੇਰ ਰੁਕ ਅੱਗੇ ਬੈਕੇ ਫੇਰ ਜਾਣਾ ਚਾਹੀਦਾ ਹੈਗਾ ਵਾ, ਜਿਦੇ ਨਾਲ ਸਹੀ ਹੋਵੇ।
ਪੀਣਾ ਚਾਹੀਦਾ ਨਾ।
ਹਾਂਜੀ-ਹਾਂਜੀ-ਹਾਂਜੀ, ਪਾਣੀ ਵੀ ਨਹੀਂ ਪੀਣਾ ਚਾਹੀਦਾ, ਰੁੱਕ ਕੇ ਪੀਣਾ ਚਾਹੀਦਾ ਵਾ‌।
ਹਾਂ, ਅਹ, ਕਈ ਵਾਰ ਜਿੱਦਾਂ ਆਪਾਂ ਰੋਟੀ ਖਾਂਨੇ ਆ, ਰੋਟੀ ਖਾਕੇ ਵੀ ਇਕ-ਦਮ ਨੀ ਪਾਣੀ ਪੀਣਾ ਚਾਹੀਦਾ।
ਹਾਂਜੀ-ਹਾਂਜੀ, ਜਿੱਦਾਂ ਹੁਣ ਅਸੀਂ ਏਸੀ'ਚੋਂ ਨਿਕਲ ਕੇ ਸਿੱਧਾ ਧੁੱਪ ਸਪੈਸ਼ਲ ਜੀ, ਉਹ ਵੀ ਨੀ ਸਾਨੂੰ ਕਰਨਾ ਚਾਹੀਦਾ ਹਨਾ, ਸਾਡਾ ਸੀਰ ਫੜ੍ਹਿਆ ਜਾਂਦਾ ਹੈਗਾ, ਫਿਰ ਸਿਰ ਦਰਦ ਹੁੰਦਾ ਰਹਿੰਦਾ।
ਅੱਜ-ਕੱਲ ਤੇ ਪਤਾ ਅੱਜ-ਕੱਲ ਦਾ ਏਸੀ'ਚ ਵੀ ਜ਼ਿਆਦਾ ਸੋਣ ਨਾਲ ਵੀ ਸਰੀਰ ਆਕੜ ਜਾਂਦਾ, ਦਰਦ ਹੁੰਦੈ।
ਹਾਂਜੀ-ਹਾਂਜੀ, ਉਹ ਤਾ ਹੈ, ਬਾਕੀ ਤੁਸੀਂ ਰ੍ਹਾਤੀ ਏਸੀ ਲਗਾਂਦੇ ਹੈਗੇ ਓ? ਕਿੰਨੀ ਟਾਈਮ ਲੱ
ਹਾਂ-ਹਾਂ, ਅਸੀਂ ਅ, ਜਿੱਦਾਂ ਦੁਪਹਿਰੇ ਹੋਗੀ, ਹੁਣ ਜਿੱਦਾਂ ਬੱਚਿਆਂ ਦੇ ਆਉਂਦੇ ਸਕੂਲ ਤੋਂ।
ਹਾਂਜੀ-ਹਾਂਜੀ।
ਆਪਾਂ ਤਿੰਨ, ਸਾਢੇ ਤਿੰਨ ਵਜੇ ਏਸੀ ਲਾ ਲੈਣਾ।
ਫਿਰ ਸ਼ਾਮੀ ਪੰਜ, ਸਾਢੇ ਪੰਜ ਬੰਦ ਕਰ ਦਿੰਦੇ ਆ, ਫਿਰ ਸੋਣਾ-ਸੋਣਾ ਹੁੰਦਾ, ਫਿਰ ਕਈ ਵਾਰੀ ਫਿਰ ਹਾਂ, ਸਹੀ ਕਿਹਾ, ਸਹੀ ਕਿਹਾ, ਨਾਲੇ ਸਾਡਾ ਪੋਰਸ਼ਣ ਉੱਪਰਲਾ ਪਰ ਗਰਮੀ ਬਹੁਤ ਹੁੰਦੀ ਐ।
ਹਾਂਜੀ-ਹਾਂਜੀ।
ਤੇ ਰਾਤੀ ਜਦੋਂ ਪਾਪਾ ਆਂਦੇ, ਤੇ ਲਾਂਨੇ ਆ, ਫੇਰ ਪੂਰੀ ਰਾਤ ਚੱਲਦਾ। ਸਵੇਰੇ ਬੰਦ ਹੁੰਦਾ, ਓ। ਹਾਂਜੀ-ਹਾਂਜੀ, ਠੀਕ।
ਨਾ ਕਰ